ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ।
ਵਧੀਆ ਵਧੀਆ ਭਾਜੀ ਤੁਸੀਂ ਸੁਣਾਓ।
ਬਸ ਬਸ ਕਰ ਬਾਈ ਕਿੱਥੋਂ ਗੱਲ ਕਰ ਰਹੇ ਹੋ।
ਅਸੀਂ ਭਾਜੀ ਇੱਧਰੋਂ ਆਪਣੇ ਪੰਜਾਬ ਤੋਂ।
ਪੰਜਾਬ ਕਿਹੜੇ ਪਾਸੇ ਬਾਈ।
ਪੰਜਾਬ ਭਾਜੀ ਇੱਧਰ ਆਪਣਾ। ਜਿਹੜਾ ਮਤਲਬ ਹੈਗਾ ਇੱਧਰਲੇ ਮੁਕਤਸਰ ਸਾਹਿਬ ਵਾਲੇ ਪਾਸੇ।
ਅੱਛਾ ਅੱਛਾ ਚਲੋ ਵਧੀਆ ਬਾਈ ਵਧੀਆ।
ਹਾਂਜੀ ਅੱਛਾ ਜੀ। ਬਹੁਤ ਵਧੀਆ ਗੱਲ ਹੈ ਹਾਂਜੀ ਹੋਰ ਸੁਣਾਓ ਜੀ।
ਬਸ ਬਾਈ ਵਧੀਆ ਬਸ ਰਸਤੇ ਚੱਲੇ ਕੰਮ ਤੋਂ ਬਸ ਘਰੇ ਚੱਲੇ ਆ ਬਾਈ। ਸਹੀ ਮੂਵੀ ਦੇਖੀ ਜਾਉ ਸਤਲੁਜ ਮੂਵੀ ਦੇਖੀ ਸੀ, ਕਿ ਮੈਂ ਕਿਹਾ, ਰਿਵੀਉ ਲੈ ਲਈਏ ਤੁਹਾਡਾ ਤੁਸੀਂ ਦੇਖ ਲਈ, -ਤੁਸੀਂ ਦੇਖ ਲਈ ਮੂਵੀ‌‌?
ਹਾਂਜੀ- ਹਾਂਜੀ ਜੀ ਸਾਡੇ ਨਾ ਕੋਲ ਗੁਰਦੁਆਰਾ ਸਾਹਿਬ ਹੈਗਾ, ਉੱਥੇ ਲੱਗੀ ਸੀ।
ਅੱਛਾ- ਅੱਛਾ ਯਾਰ ਦਿਨਾਂ ਦਾ ਵੀ ਸਮਝ ਨਈ ਆਉਂਦਾ, ਬਾਈ ਸਰਕਾਰਾਂ ਬਾਰਾਂ
ਹਾਂਜੀ- ਹਾਂਜੀ।
ਪਹਿਲਾਂ ਇਹਨਾਂ ਨੇ, ਯਾਰੀਆਂ ਤੇ ਕੰਮ ਖ਼ਰਾਬ ਕਰ ਤਾ ਪਹਿਲਾਂ ਤਾਂ, ਰਿਲੀਜ਼ ਨਹੀਂ ਕਰਨ ਦੇ ਰਹੇ ਸੀਗੇ, ਹੁਣ ਮਸਾਂ- ਮਸਾਂ ਵਿਚਾਰਿਆਂ ਨੇ ਰਿਲੀਜ਼ ਕਰਾਈ ਏ, ਉਹ ਫਿਰ ਉਹਨਾਂ ਨੇ, ਡਿਲੀਟ ਕਰਾ ਤੀ। ਪਰ, ਕੰਮ ਤਾਂ ਰੁਕਿਆ ਨਈ, ਤਾਂ ਵੀ ਚੱਲੀ ਗਿਆ ਕੰਮ ਤਾਂ
ਹਾਂਜੀ, ਲੋਕਾਂ ਨੇ ਵੀ ਦੇਖ ਹਾਂਜੀ -ਹਾਂਜੀ ਲੋਕਾਂ ਨੇ, ਡਾਊਨਲੋਡ ਕਰਕੇ ਰੱਖ ਲਈ ਜੀ
ਹਾਂ, ਉਹੀ ਐ ਰਐਲਟੀ ਦਿਖਾਈ, ਯਾਰ ਮੂਵੀ ਦੇ ਵਿੱਚ ਤਾਂ, ਕੋਈ ਇਹਨਾਂ ਦੀ
ਸਰਕਾਰ ਤੋਂ ਨੀ ਨਾ ਚੁੱਪ ਹੁੰਦੀ, ਫੇਰ ਸਰਕਾਰ ਨੂੰ ਚੁੱਭਦੀ, ਆ ਨਾ ਇਹ
ਹਾਂ ਯਾਰ ਇਹ ਤਾਂ ਹੈ, ਇਹ ਤਾਂ ਯ ਪਰ -ਪਰ ਇਹ ਇ ਹੈ ਮਤਲਬ ਸੀਗਾ ਤਾਂ ਯਾਰ, ਰਜਿਸਟਰਡ ਸਭ ਕੁਝ ਬਈ ਜਿਹੜੇ -ਜਿਹੜੇ ਥਾਣੇਦਾਰਾਂ ਨੂੰ ਅ ਸਜਾਵਾਂ ਹੋਈਆਂ, ਜਿਹੜਾ ਜਿਹੜਾ ਕੇਸ ਚੱਲਿਆ, ਉਹ ਵੀ ਰੀਅਲ ਥਾਣੇਦਾਰ, ਸਜਾ ਸਜਾਵਾਂ ਹੋਈਆਂ, ਉਹ ਵੀ ਕੀ ਹੋਇਆ ਜਿਹੜਾ ਸੁਸਾਈਡ ਡਰ ਗਿਆ, ਉਹ ਵੀ ਰੀਅਲ ਠੀਕ ਐ ਜੀ, ਹੁਣ ਅਹ ਕੇ ਪੀ ਐਸ ਗਿੱਲ, ਉਹ ਵੀ ਰੀਅਲ, ਕੋਈ ਏਦਾਂ ਦੀ, ਗੱਲ ਤਾਂ ਹੈ ਨਈ ਕਿ ਕੋਈ ਅ ਫਿਕਸ਼ਨਲ, ਦਾ ਤਾਂ ਹੈ ਨਈ ਕੋਈ ਕੰਮ, ਆ ਤਾਂ ਹੈ ਨਈ ਕਿ ਆਪਣੇ ਬਈ ਬਣਾਇਆ ਹੋਵੇ, ਵੀ ਜਿਹੜੀ ਚੀਜ਼ ਜਿਹੜੀ ਚੀਜ਼ ਰਜਿਸਟਰ ਹੋਈ, ਜਿਹੜੀ ਚੀਜ਼ ਰੀਅਲ, ਹੋਈ ਹੋਈ ਇਹ ਤਾਂ ਮੂਵੀ ਬਣੀ ਆ
ਹਾਂਜੀ- ਹਾਂਜੀ ਹਾਂਜੀ- ਹਾਂਜੀ, ਇਹ ਤੇ ਹੈ ਹੀ ਬੇ
ਤੇ ਬਈ ਜਿਹੜਾ ਹੁਣ ਕੰਮ ਤਾਂ, ਬਈ ਲੀਗਲੀ ਕਰਿਆਂ ਇਹਨਾਂ ਨੇ, ਵਗੈ ਜਾਂ ਤੇ ਕੋਈ ਇਲਗਲ ਕੰਮ ਕਰਿਆ, ਜਿਹੜੀ ਇਨਫੋਰਮੇਸ਼ਨ ਅਵੇਬਲ ਸੀਗੀ, ਉ ਉਹ ਇਨਫੋਰਮੇਸ਼ਨ ਤੇ, ਮੂਵੀ ਬਣਾ ਤੀ
ਹਾਂਜੀ, ਏਦਾਂ ਹੀ ਕੀਤਾ ਇਹਨਾਂ ਨੇ, ਜਿੱਦਾਂ ਉਹਨਾਂ ਨੂੰ ਉਹ ਲਟਕਾ ਕੇ, ਕੁੱਟਿਆਂ ਗਿਆ ਸੀ, ਜਸਵੰਤ ਸਿੰਘ ਖਾਲੜਾ ਜੀ ਨੂੰ, ਓਦਾਂ ਹੀ ਸਾਰਿਆ ਨੇ ਏਨੂੰ, ਕੁੱਟਿਆ ਸੀ, ਤਸੀਹੇ ਜਿੱਦਾਂ ਦੇ ਤੇ ਉਹਨਾਂ ਨੂੰ, ਪਹਿਲਾਂ ਉਹਨਾਂ ਨੂੰ ਚੁਕ ਲੈ ਗਏ, ਗੱਡੀ ਧੋਂਦੇ ਹੋਏ ਸੀ ਉਹ ਆਪਣੇ ਘਰ ਦੇ ਬਾਹਰ, ਉਹਨਾਂ ਨੂੰ ਚੱਕ ਕੇ ਲੈ ਗਏ ਗੱਡੀ ਚ ਪਾ ਕੇ, ਫੇਰ ਉਹਨਾਂ ਨੇ ਥੋੜ੍ਹੀ ਦੇਰ ਲਾਪਤਾ, ਰੱਖਿਆ ਫੇ ਜਦੋਂ ਲੱਭੇ ਤੇ ਉਹਨਾਂ ਦਾ ਬਹੁਤਾ ਹੀ, ਬੁਰਾ ਹਾਲ ਕੀਤਾ ਹੈਆ ਸੀ, ਜਿਹੜਾ ਦੇਖਣ ਯੋਗ ਨਈ ਹੈਗਾ ਸੀ। ਮੂੰਹ ਤੇ ਸੋਟੀਆਂ, ਮਾਰ -ਮਾਰ ਕੇ ਡਾਂਗਾ ਮਾਰ- ਮਾਰ ਕੇ ਤੇ ਲਊ ਲੋਉਣ, ਕੀਤਾ ਹੋਏ ਸੀਂ ਉਹਨੂੰ
ਦਸੋ ਯਾਰ
ਹਾਂਜੀ।
ਕਿੰਨਾ, ਮਾੜਾ ਕੰਮ ਕੀ
ਹਾਂਜੀ -ਹਾਂਜੀ, ਇਹ ਭਾਜੀ ਇਹ ਸਰ ਸਭ ਸਰਕਾਰਾਂ ਦਾ ਹਾਲ ਹੈਗਾ ਜੇ
ਯਾਰ ਕੁਛ ਨਾ ਕਿਤੇ ਨਾ ਕਿਤੇ, ਤਾਂ ਥੰਮਣ ਨਾ ਕੇ, ਇਹ ਵੀ ਨੀ ਕਿ ਬਈ ਕਿੱਥੋ ਤਾ, ਕਿਤੇ ਦਾ ਤੁਸੀਂ ਰੁਕੋ। ਕੋਈ ਤਾਂ ਤੁਸੀਂ ਸਟੈਂਡ ਲਵੋਂ, ਮੈਂ ਤਾਂ ਹੈਰਾਨ ਆ ਯਾਰ ਮੈਂ ਤਾਂ ਹੈਰਾਨ ਯਾਰ, ਸਰਕਾਰਾਂ ਅੱਗੇ ਆ ਕੇ ਬੋਲੀਆਂ ਹੀ ਨੀ, ਜਿ ਬੋਲੀਆਂ ਬਸ ਕੁਝ ਇਹਨ੍ਹਾਂ ਨੇ, ਕੁੱਝ ਪ੍ਰੋਟੈਸਟ ਵਗੈਰਾ ਹੀ ਨਈ ਕੀ ਪਤਾ ਸਰਕਾਰਾਂ ਐਵੇ ਪੁਲਿਸ ਚੱਕ ਲਉ ਇਹ ਤਾਂ ਦੇਖਿਆ, ਵੀ ਪ੍ਰੈਸ ਕਾਨਫਰੰਸ ਨਾਲ ਗੱਲ ਕੀ ਹੋਏ, ਆਪਣੇ- ਆਪਣੇ ਘਰੇ ਸਾਰੇ ਲੰਘ ਜਾਂਦੇ ਨੇ, ਬ ਕੀ ਕੋਈ ਕਰਦਾ ਹੀ ਨੀ ਯਾਰ।
ਹਾਂਜੀ।
ਰੱਬ ਭਲਾ ਕਰੇ।
ਤੇ ਹੋਰ ਕੀ ਕਰ ਸਕਦੇ ਅ ਹੁਣ ਜੋ ਹੋ ਗਿਆ ਹੋ ਗਿਆ, ਪਰ ਸਕ, ਹਾਂਜੀ।
ਪੱਚੀ ਹਜ਼ਾਰ ਲਾਸਾਂ ਜਿਹੜੀਆਂ ਸਾੜੀਆਂ ਇਹਨਾਂ ਨੇ ਲਵਾਰਿਸ ਕਹਿਕੇ
ਹਾਂਜੀ ਹਾਂਜੀ।
ਖਰਾਬ ਐ ਕੋਈ
ਉਹਦੇ ਵਿੱਚ ਬੀਬੀ ਗੁਰਪੇਜ ਕੌਰ ਵੀ ਹੈਗੀ ਸੀ ਇੱਕ, ਜਿੰਨ੍ਹਾਂ ਨੂੰ ਲੱਭਣ ਲਈ ਦਲਜੀਤ ਦੋਸ਼ਾਂਜ ਨੇ ਕਿੰਨਾ, ਕਿੰਨਾ ਈ ਮਤਲਬ ਕਿੰਨੀਆਂ ਈ ਉਹਨੇ ਕਰਤਾ, ਆਪਣਾ ਕਸ਼ਟ ਕੀਤਾ ਵੀ ਬੜੇ ਸ਼ਮਸ਼ਾਨ ਘਾਟਾਂ ਚ ਲੱਭਿਆ ਉਹਨਾਂ ਨੂੰ, ਗੁਰਭੇਜ ਕੌਰ ਨੂੰ ਨਈਂ ਲੱਭੇ।
ਉਹ ਈ, ਉਹ ਈ ਬਾਈ
ਹਾਂ, ਹਾਰ ਕੇ ਫੇਰ ਉਹਨਾਂ ਨੂੰ ਪਤਾ ਨੀਂ ਕਿਹੜੇ ਤਰਨਤਾਰਨ ਸ਼ਮਸ਼ਾਨ ਘਾਟ ਚੋਂ ਲੱਭੇ। ਹਾਰਗ ਜਾ ਕੇ ਉੱਥੇ ਲੱਭੇ ਜਾ ਕੇ, ਫੇਰ ਉਹਨੂੰ ਸਾਹ ਆਇਆ। ਪਰ ਫੇਰ ਵੀ ਉਹ ਜਿੰਦਾ ਨਈਂ ਲੱਭੇ ਉਹਨਾਂ ਨੂੰ, ਮਰੇ ਹੋਏ ਸੀ।
ਬਿਲਕੁਲ, ਬਿਲਕੁਲ।
ਬਲਕਿ, ਉਹਨਾਂ ਨੇ ਘਰ ਦੇ ਜਿੰਂਦੇ, ਫੇਰ ਵੀ ਲਵਾਰਿਸ ਕਹਿ ਕੇ ਜਲਾ ਤਾ ਉਹਨਾਂ ਨੂੰ ਜੀ।
ਮਤਲਬ ਨਈ ਮੇਰੀ, ਲਵਾਰਸ ਤਾਂ ਉਹ ਹੋਇਆ ਨਾ, ਜਿਹਦਾ ਅੱਗਾ-ਪਿੱਛਾ ਕੋਈ ਹੈ ਈ ਨਈਂ। ਜਿਹਦਾ ਘਰ ਨਈਂ, ਜਿਹਦਾ ਰਿਸ਼ਤੇਦਾਰ ਨਈਂ, ਜਿਹਦਾ ਕੋਈ-ਕੋਈ ਨਈਂ, ਜਿਹਦਾ ਅਗਾ-ਪਿਛਾ ਹਨਾਂ। ਤੁਸੀਂ, ਸਾਰੇ ਡਿਟੇਲ ਤਾਂ ਨੋਟ ਕਰ ਲੀ ਦੀ ਸੱਚ, ਤੁਸੀਂ ਪਿਓ ਦਾ ਨਾਂ ਵੀ ਨੋਟ ਕਰ ਲਿਆ, ਮਾਂ ਦਾ ਵੀ ਕਰ ਲਿਆ। ਭਰਾਵਾਂ ਦਾ ਵੀ ਤੁਸੀਂ ਨੋਟ ਐਡਰਸ ਤੁਸੀਂ ਨੋਟ ਕਰ ਲਿਆ ਤਾ, ਤੁਸੀਂ ਐਡਰਸ ਈ ਨੋਟ ਕਰ ਲਿਆ, ਤੁਸੀ, ਤੁਸੀਂ ਲਿਵਾਰਸ ਕਿਦਾਂ ਕਹਿ ਕੇ ਸਾੜੀ, ਤੁਸੀਂ ਬੋਡੀ ਘਰੇ ਦੇ ਕੇ, ਆਉਂਦੇ ਨਾਂ ਉਹਨਾਂ ਨੂੰ!
ਹਾਂਜੀ, ਹਾਂਜੀ ਇਹ ਵੀ ਹੈ ਈ।
ਸਾਂਭ-ਸੰਭਾਲ ਕਰ ਲੈਂਦੇ ਅਗਲੇ ਚਲੋ ਉਹਨਾ, ਉਹਨਾਂ ਨੂੰ ਪਤਾ ਤਾਂ ਲੱਗ ਜਾਂਦਾ ਵੀ, ਤੁਸੀਂ ਮਾਰਤਾ।
ਹਾਂਜੀ, ਹਾਂਜੀ ਇਹ ਤੇ ਹੈ ਜੀ।
ਮਨੁੱਖੀ ਅਧਿਕਾਰ ਤਾਂ ਤੁਸੀਂ, ਜਮਾਂ ਈ ਦਬਤੇ ਨਾ ਜ਼ਮੀਨ ਚ। ਇੱਕ ਤਾਂ ਮੁੱਦਾ ਹੈ ਵੀ ਇੱਕ ਤਾਂ ਹੁੰਦਾ ਕਿ ਵੀ, ਤਸ਼ੱਦਦ ਕਰਨੀ, ਤੁਸੀ ਤਾਂ ਤਸ਼ਦਤ ਕਰਕੇ ਤੁਸੀਂ ਲੂਣ ਲਾ ਰਹੇ ਹੋ। ਤੇ ਹਾਲੇ ਤੱਕ ਲੂਣ ਲੱਗ ਰਿਹਾ। ਹਲੇ ਤੱਕ, ਮਾਵਾਂ ਬਿਚਾਰੀਆਂ ਕਮਲੀਆਂ ਹੋਈਆਂ ਵੀ ਇਹਨੇ ਏਸੇਬਟ ਨੀ ਕਰ ਪਾ ਰਹੀਆਂ, ਕਿ ਬਈ ਪੁੱਤ ਹੈ ਨੀ।
ਹਾਂਜੀ।
ਚਲੋ ਇੱਕ ਗੱਲ ਤਾਂ ਸੀਮਿਤ ਸੀਗੀ, ਬੀ ਬੱਚਿਆਂ ਨੂੰ ਤੇ ਔਰਤਾਂ ਨੂੰ ਨੀ ਕੁੱਝ ਕਹਿਣਗੇ। ਤਸ਼ੱਦਦ ਕਰਨਗੇ ਤਾਂ ਫਿਰ ਇਹਨਾਂ ਦੇ ਕਰਨਗੇ ਵੱਡਿਆ ਤੇ, ਇਹਨਾਂ ਨੇ ਤਾਂ ਬੱਚੇ ਔਰਤਾ ਵੀ ਨਹੀਂ ਛੱਡ ਇਹਨਾ ਦਾ ਉਹਨਾਂ ਤੇ ਵੀ ਕਟਨਾ ਹੈ। ਦੱਸੋ ਕੀ-ਕੀ, ਹਿਸਾਬ-ਕਿਤਾਬ।
ਹਾਂਜੀ ਔਰਤਾਂ ਵੀ ਇਹਨਾਂ ਨੇ ਬੜੀਆਂ ਮਾਰੀਆਂ ਜੀ, ਕਿਹੀ ਨੂੰ ਨੀ ਬਖਸ਼ਿਆ ਜੀ।
ਮਤਲਬ ਬਹੁਤ ਹੀ, ਬਹੁਤ ਹੀ, ਜ਼ਿਆਦਾ ਕੰਮ ਖਰਾਬ ਬਿਲਕੁਲ, ਘਾਣ ਦਾ ਕਰਤਾ, ਆਪਣੇ ਉਹ ਤਾਂ, ਬਹੁਤ ਈ ਮੋਲ ਖਰਾਬ ਕਰ ਜਮਾ, ਬਿਲਕੁਲ ਕਿਸੇ ਵਾਸਤੇ ਛੱਡਿਆ ਹੀ ਨੀ ਮਾਹੌਲ ਮਤਲਬ, ਕੁਛ ਹਾਲ ਤਾਂ ਛੱਡਿਆ ਹੀ ਨੀ ਮਾਹੌਲ ਬਿਲਕੁਲ ਨਾਂ, ਲੋਕੀ ਤਾਂ ਟੈਨਸ਼ਨ ਤੇ ਮਾਰੀ ਯਾਰ
ਹਾਂਜੀ।
ਘਰੋਂ ਤੁਸੀਂ ਮੰਨੋਗੇ ਨੀਂ ਬਈ ਜਾਣਕਾਰ ਨੇ ਸਾਡੇ, ਰਿਸ਼ਤੇਦਾਰ ਤਾਂ ਖੈਰ ਨਈਂ ਹੈਗੇ। ਬਈ ਜਾਣਕਾਰ ਨੇ ਸਾਡੇ, ਉਹ ਦੱਸਦੇ ਨੇ ਕਿ ਬੀ
ਹਾਂਜੀ।
ਟੈਂਮ ਏਦਾਂ ਦਾ ਸੀਗਾ ਵੀ ਬਈ, ਘਰੋਂ ਨਿਕਲਣਾ ਔਖਾ ਹੁੰਦਾ ਸੀ। ਕੇ ਬੀ, ਮਾਵਾਂ ਕਹਿੰਦੀਆਂ ਮਾਵਾਂ-ਮਾਵਾਂ ਕਹਿੰਦੀਆਂ ਸੀਗੀਆਂ ਕਿ ਬੀ ਨਹੀਂ-ਨਹੀਂ, ਤੁਸੀਂ ਬਈ, ਖਾਸ ਕਰ ਨੌਜਵਾਨਾਂ ਨੂੰ ਮੁੰਡਿਆਂ ਨੂੰ ਕੇ ਬੀ ਤੁਸੀਂ ਘਰੇ ਰਹੋ, ਕੁੰਡੀ ਲਾ ਕੇ ਆਪਣਾ ਅੰਦਰ ਈ ਰ‌ਓ। ਛੇ ਵਜੇ, ਜਦੋਂ ਨੇਰਾ ਪੈ ਜਵੇ ਤਾਂ ਛੇ ਵਜੇ ਤੋਂ ਉਸ ਤੋਂ ਪਹਿਲਾਂ-ਪਹਿਲਾਂ ਵੀ ਘਰੇ ਆਜੋ ਤੇ ਆਪਣਾ, ਘਰੇ ਰਹਿਣਾ ਬਾਹਰ ਨਿਕਲਣਾ ਈ ਨੀ ਤੁਸੀਂ।
ਹਾਂਜੀ, ਭਾਜੀ ਹੁਣ ਵੀ ਬੜਾ ਮਾਹੌਲ ਖ਼ਰਾਬ ਹੈਗਾ ਜੇ ਜੀ।
ਓ ਤੇ ਚਲੋ ਜੀ।
ਹਾਂਜੀ, ਹੁਣ ਵੀ ਬਹੁਤ ਖ਼ਰਾਬ ਆ, ਐਵੇਂ ਤ ਨ ਇਹ
ਹੁਣ ਵੀ, ਇੱਦਾਂ ਦੇ ਕੰਮ ਹੁੰਦੇ ਨੇ?
ਹਾਂਜੀ ਭਾਜੀ, ਹੁੰਦੇ ਈ ਐ, ਪਰ ਹੁਣ ਨਾ, ਬਹੁਤ ਘੱਟ ਚਾਂਸ ਹੈਗੇ ਆ ਜੀ। ਇਹ ਤੇ ਹੈ ਈ। ਹੈਲੋ।
ਮੈਂ ਕਿਹਾ, ਹੁਣ-ਹੁਣ ਤਾਂ ਮੈਂ ਕਿਹਾ ਜਿੱਦਾਂ, ਪੰਜਾਬ 'ਚ ਮੈਂ ਕੇ ਗੈਂਗਸਟਰ, ਵਾਲਾ ਸਿਸਟਮ ਬਹੁਤ ਹੋ ਗਿਆ ਨਾ, ਗੈਂਗਸ
ਹਾਂਜੀ, ਭਾਜੀ ਬਹੁਤ, ਭਾਜੀ ਇੱਥੇ ਦੇ ਗੋਲੀਆਂ-ਗੋਲੀਆਂ ਦਾ ਜਿਹੜੀ ਬੰਦੂਕ ਦੀਆਂ ਹੁੰਦੀਆਂ, ਆਮ ਹੋ ਗੀਆਂ ਭਾਜੀ ਜਿੱਥੇ ਮਰਜ਼ੀ ਚੱਲ ਸਕਦੀ ਜੇ, ਕੁਛ ਪਤਾ ਨੀ ਜੇ ਹਾਡੇ ਇੱਧਰ ਪੰਜਾਬ 'ਚ, ਇੱਧਰ ਇੰਨੀਆਂ ਗੋਲੀਆਂ ਚੱਲ ਪੈਂਦੀਆਂ, ਇੰਨੇ ਇਨਕਾਊਂਟਰ ਹੋ ਜਾਂਦੇ ਪੁਲਿਸ ਆਲਿਆਂ ਦੇ ਕੋਈ ਹੱਦ ਈ ਨਹੀਂ, ਰੋਜ਼ ਈ ਨਵਾਂ ਨਵਾਂ-ਨਵੀਂ ਕੋਈ ਓ ਨਿਊਜ ਆਈ ਹੁੰਦੀ ਆ, ਵੀ ਅੱਜ ਏਥੇ ਇਨਕਾਊਂਟਰ ਹੋ ਗਿਆ ਜੀ, ਏਥੇ ਬੰਦਾ ਮਾਰਤਾ ਏਥੇ ਬੰਦਾ ਮਾਰਤਾ, ਏਥੇ ਬੰਦਾ ਮਾਰਤਾ
ਨਈ ਤੇ ਓ ਜੇੜੇ ਜਿਨਾਂ ਨੂੰ ਮਾਰਦੇ ਨੇ, ਫੇਰ ਓ ਹੈਗੇ ਨੇ ਵੀ ਕਿਸੇ ਜੁਰਮ ਕੀਤਾ ਓਨਾਂ ਨੇ ਕੁੱਝ ਵੀ, ਇਨੋਸੈਂਟ ਮਾਰ ਰੈਂਨੇ ਆ। ਮਲਬ-ਮਲਬ, ਮਤਬ ਬਦਮਾਸ਼ ਈ ਬੰਦੇ ਮਾਰਤੇ ਨੇ ਜਿੱਦਾਂ, ਬਈ ਕ੍ਰੇਮ
ਦੇਖੋ ਜੀ ਭਾਜੀ। ਏਥੇ ਸਭ ਤੋਂ ਪੈਲਾਂ, ਏਧਰ ਬੋਡਰੀ ਲਾਕਾ ਨਾਲ ਲੱਗਦਾ ਠੀਕ ਐ ਜੀ, ਸਾਰਾ ਨਸ਼ਾ ਪਾਕਿਸਤਾਨ ਵੱਲੋਂ ਆਉਂਦਾ
ਹਾਂ।
ਠੀਕ ਆ ਜੀ ਤੇ ਓਦੇ ਵਿੱਚ, ਓ ਨਸ਼ੇ ਦੇ ਵਿੱਚ ਕਈ ਚੀਜ਼ਾਂ ਐਸੀਆਂ ਹੁੰਦੀਆਂ ਜਿੰਦਾਂ ਬੰਦੂਕ ਵਗੈਰਾ ਹੋਗੀ, ਕੋਈ ਹੋਰ, ਠੀਕ ਐ ਜੀ। ਏਸ ਕਰਕੇ, ਆ ਹੁਣ ਪਿੱਛੇ ਜੇ ਹਾਡੇ ਹਾਡੇ ਨਾ ਕੋਲ੍ਹ ਈ ਪੈਂਦਾ ਤਰਨ ਤਾਰਨ ਜ਼ਿਲ੍ਹਾ, ਠੀਕ ਐ ਜੀ। ਤਰਨ ਤਾਰਨ ਜ਼ਿਲ੍ਹਾ ਪੈਂਦਾ ਜੀ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਦੋ ਸੋ ਕਿਲ, ਦੋ ਸੋ ਪਤਾ ਨੀ ਕਰੋੜ ਦੀ ਹਰੋਇਨ ਲੱਭੀ ਜੇ।
ਲੈ ਦੱਸ ਲਿਆ, ਲੈ ਦੱਸ ਤੇ ਓ ਕਰ ਲਈ ਜਬਤ ਕਰ ਲਈ ਪੁਲਿਸ ਨੇ?
ਹਾਂਜੀ ਇਨਕਾਊਂਟਰ ਹੋਇਆ, ਬੰਦਾ ਮਾਰਤਾ ਤੇ ਨਸ਼ਾ ਫੜ ਲਿਆ ਓਨਾਂ ਨੇ। ਐ ਦੋ-ਦੋ ਕੁ ਦਿਨ ਦੀ ਗੱਲ ਓਈ।
ਬਸ ਏਹੀ ਐ ਕਿ ਹੁਣ ਜੇੜਾ ਫੜਿਆ ਨੂੰ ਕਿਤੇ ਛੱਡ-ਛੁਡ ਨਾ ਦੇਣ, ਕਿਉਂਕਿ ਗੁਜਰਾਤ ਦੇ ਪੋਟ ਤੇ ਏਨਾਂ ਨੂੰ ਗੁਜਰਾਟ ਦੇ ਪੋਟ ਤੇ ਨਾ ਨਈ ਵੀ ਓ ਐਕਚੁਲ ਚ, ਐਕਚੁਅਲ ਚ ਕੀ ਕਰਦੇ ਨੇ, ਮੈਂ ਤੁਆਨੂੰ ਦੱਸਦਾ ਵੀ- ਗੁਜਰਾਤ ਦੇ ਪੋਰਟ ਤੇ ਦੋ ਸੌ ਕੈਂਦੇ ਪਤਾ ਨੀ ਦੋ ਸੌ ਕਿੱਲੋ ਫੜੀ ਗਈ। ਆਅ ਚਿੱਟਾ ਫੜਿਆ ਗਿਆ ਦੋ ਸੌ ਕਿਲੋ ਫੜਿਆ ਗਿਆ। ਪਤਾ ਨੀ ਦੋ ਕਰੋੜ ਦਾ, ਦੋ ਕਰੋੜ ਦੀ ਵੈਲਿਊ ਸੀਗੀ। ਚਿੱਟਾ ਚਿੱਟੇ ਦੀ ਪੂਰੀ ਗੱਲ ਧਿਆਨ ਨੀ। ਪਰ ਓ ਕੈਂਦੇ ਵੀ ਓ- ਚਿੱਟਾ ਗੈਬ ਹੋ ਗਿਆ। ਓ ਦਾ ਇੱਕ ਦੋ ਦਿਨਾਂ ਦੇ ਅੰਦਰ -ਅੰਦਰ। ਜਬਤ ਕਰ ਲਿਆ। ਓਦਾ ਮਤਬ ਕਰਾਤਾ ਰਜਿਸਟਰ ਕਰਾਤੀ ਕਿ ਵੀ ਫੜੀ ਗਈ ਐ। ਓਦੇ- ਚਲਾਨ ਚਲੂਣ ਪੇਸ਼ ਹੋ ਗੇ। ਸਭ ਕੁਛ ਕਰਤਾ। ਤੇ- ਕੈਂਦੇ ਵੀ ਗੈਪ ਹੋ ਗਈ ਬ ਪੁੱਛਿਆ ਵੀ ਗੈਪ ਕਿੱਥੇ ਹੋ ਗਈ। ਕੈਂਦੇ ਚੂਹੇ ਖਾਗੇ। ਕੈਂਦੇ ਯਾਰ ਚੂਐ ਕੈਂਦੇ ਚੂਐ ਖਾ ਗੇ ਕੈਂਦੇ। ਚੂਆ ਦਾਖਾਧੋ ਕੈਂਦਾ ਮਰਿਆ ਹੋਇਆ ਕੋਈ ਵੀ। ਚੂਐ ਖਾ ਗੇ ਤਾਂ। ਸਾਨੂੰ ਡੈਡ ਬੋਡੀਆਂ ਦਿਖਾ ਦੋ, ਚੂਇਆ ਦੀ ਵੀ ਚੂਆ ਏਨਾ ਦੋ ਸੌ ਕੇ ਜੀ ਕਿਵੇਂ ਖਾ ਜੇਗਾ।
ਆਹੋ ਓਈ ਤੇ ਦੋ ਸੌ ਕਿਲੋ ਭਾਜੀ ਥੋੜੀ ਨੀ ਹੁੰਦੀ ਜੀ।
ਸਰਕਾਰਾਂ ਵੀ ਤਾਂ ਮਿਲੀਆਂ ਹੋਈਆਂ ਨੇ ਨਾਲ। ਹੁਣ ਬੰਦੇ ਸਰਕਾਰਾਂ ਦਾ ਵੀ ਤਾਂ ਮਿਲੇ- ਬੰਦੇ ਵੀ ਤਾਂ ਮਿਲੇ ਹੋਏ ਣੇ ਸਰਕਾਰਾਂ ਦੇ ਬਈ ਜੇੜੇ ਜੇੜੇ- ਜੇੜੇ ਕੰਮ ਕਰਾ ਰੇ ਓ ਤੁਸੀਂ ਵੀ ਐਂ ਤਾਂ ਹੈ ਨੀ ਕਿ ਵੀ- ਰਾਅ ਜੇ ਕਿਸੇ ਨੂੰ ਲੱਭੇਗਾ। ਤਾਂਈ ਤਾਂ ਕੋਈ ਕੰਮ ਕਰੇਗਾ। ਹੁਣ ਜੇ ਹਰ ਤ ਤਰਫੋਂ ਬਲੋਕੇਜ ਹੋਊਗੀ ਤਾਂ- ਫੇਰ ਤਾਂ ਰੁਕ ਜੂਗਾ ਨਸ਼ਾ ਜਿੱਦਾਂ ਹੁਣ ਰੁਕ ਗਿਆ। ਕੋਈ ਓਦਾ ਇਨਕਾਊਂਟਰ ਕਰਤਾ ਵੀ ਜਦ ਤੱਕ- ਕਰ ਲਈਏ ਹਨਾ। ਜੇ ਕਿਸੇ ਨੂੰ ਖੁੱਲੇ ਰਾਮ ਮਿਲਣਗੇ ਵਿੱਚੇ ਬੰਦੇ- ਕਰਪਟ ਹੋਣਗੇ ਤਾਂਹੀ ਤਾਂ ਜਾਏਗਾ। ਓਈ ਤੇ ਹੁਣ ਤੁਰਿੰਦਰ ਮੂਵੀ ਦੇ ਵਿੱਚ ਵੀ ਤਾਂ ਦੇਖੋ ਨਾ ਹੁਣ- ਓ ਐਂਡ ਦਿਖਾਇਆ ਏਨਾਂ ਨੇ ਕੀ ਬਈਆ ਆਪਣੇ ਕੀ ਕੈਂਦੇ ਉਗਰਬੱਦ- ਵੀ ਜਿਹੜੇ ਸੀਗੇ ਓਸ ਟੈਮ ਦੇ। ਕਈ ਹੁਣ ਸੀਗੇ ਨਈ ਸੀਗੇ ਨਾਮ ਖ਼ਰਾਬ ਕਰ ਰਹੇ ਸੀਗੇ। ਖੜਕੂਆਂ ਦਾ ਕੀ ਕਰ ਰੇ ਸੀਗੇ, ਵਿਚੇ ਰਲੇ ਹੋਏ ਸੀ। ਵੀਈ ਆਪਣਾ ਨਸ਼ਿਆਂ ਦੇ ਕੁ ਨਸ਼ੇ ਵੇਚ ਰਹੇ ਸੀ।
ਤੇ ਭਾਜੀ ਮੈਨੂੰ ਇੱਕ ਗੱਲ ਦੱਸੋ। ਏ- ਏਨਾਂ ਨੂੰ ਸਿੱਖਾਂ ਦੀਆਂ ਮੂਵੀਆਂ ਕਿਉਂ ਬੈਨ ਹੋਣ ਨੂੰ ਲੱਭਦੀਆਂ। ਪੰਜਾਬ ਦੀ ਚੜ੍ਹਦੀ ਕਲਾ ਮੂਵੀ ਬੈਨ ਕਰ- ਤੀਨਾਂ।
ਹਾਂ ਦਸ ਉਹ ਉਹਨਾਂ ਰੂਪੀ ਗਿੱਲ ਹੁਣਾ ਦੀ। ਹਿੰਮਤ ਸੰਧੂ, ਰੂਪੀ ਗਿੱਲ, ਐਮੀ ਵਿਰਕ ਹੁਣਾ ਦੀ। ਹਾਂ ਭਾਈਓ ਇਸ। ਕਰਕੇ ਕਰਤੀ ਨਾ ਇਹਨਾਂ ਨੇ ਉਹ ਅ ਖਾੜਕੂਆਂ ਦੀ ਅ ਆਪਣਾ ਉਹ ਸੀਗੀ। ਆਪਣਾ, ਉਹਨਾਂ ਦੀ ਹਿਸਟਰੀ ਹੈ ਪੂਰੀ।
ਹਾਂਜੀ। ਹਿਸਟਰੀ ਇਹਨਾਂ ਕੋਲ ਸੈਣ ਨੀ ਹੁੰਦੀ।
ਉਹ ਹਿਸਟਰੀ, ਫੇਰ ਉਹ ਜਿਹੜੀ ਹੈ। ਉਹ ਉਹਨਾਂ ਤੋਂ ਸਹਿਣ ਨਹੀਂ ਹੋ ਰਹੀ। ਤ ਹੀ ਤਾਂ ਬੈਨ ਕੀਤੀ ਹੈ, ਪੰਜਾਬ ਚ ਹੀ ਬੈਨ ਹੋਈ ਹੈ ਉਹ ਇਹ ਤਾਂ ਹੈ ਨ ਪੰਜਾਬ। ਬੈਨ ਕਰ ਜਿਹੜੀ- ਜਿਹੜੀ ਮੇਨ ਜਿਹੜੀ- ਜਿਹੜੀ ਓਡੀਅੰਸ ਸੀਗੀ ਉਹ। ਉਹ ਉਨੇ ਹੀ ਆਡੀਓ ਸੁਣ।
ਹਾਂਜੀ- ਹਾਂਜੀ, ਇਹ ਭਾਜੀ ਪੰਜਾਬ ਦੀ ਮਿੱਟੀ। ਮੈਨੂੰ ਲੱਗਦਾ ਦੂਸਰੀ -ਤੀਸਰੀ ਫਿਲਮ ਹੋਣੀ ਹੈ ਜਿਹੜੀ।
ਹਾਂ- ਹਾਂ, ਬਾਈ ਇਹ ਨਾ ਉਹ ਕੀ ਕਰਤੀ ਸਾਡਾ ਹੱਕ ਬੈਨ ਕਰਤੀ ਸੀਗੀ। ਫੇਰ ਉੜਤਾ ਪੰਜਾਬ ਹੱਕ ਹੋਈ ਆਪਣਾ ਬੈਨ ਹੋਈ ਹੈ ਉੜਤਾ ਪੰਜਾਬ ਜਿਹੜੀ ਬੋਲੀਵੁੱਡ।
ਨਾ। ਫੋਨ ਆਉਣ ਡਿਆ ਵਾ ਬਾਅਦ ਚੋਂ ਕਰਦਾ ਵੈਂ ਤੁਹਾਨੂੰ। ਹਾਂਜੀ ਹ ਠੀਕ ਹੈ, ਜੀ ਠੀਕ ਹੈ।